ਹੋਰ ਠੀਕ ਹੋ ਤੁਸੀਂ?
ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਕਿੱਦਾਂ ਸਭ?
ਸਭ ਵਧੀਆ ਜੀ ਕਿਰਪਾ ਐ ਵਾਹਿਗੁਰੂ ਦੀ।
ਹਾਂਜੀ। ਜੀ ਜੀ ਮੈਂ ਨਾ ਆਪਣਾ ਤੁਹਾਡੇ ਨਾਲ ਆਪਣਾ ਪ੍ਰਾਈਵੇਟ ਜੋਬ ਤੇ ਗੌਰਮੈਂਟ ਜੋਬ ਦੇ ਰਿਲੇਟਿਡ ਡੀਸ ਡਿਸਕਸ਼ਨ ਕਰਨੀ ਸੀ। ਨਹੀਂ ਮਤਲਬ ਕੁਛ ਬੰਦੇ ਕਹਿੰਦੇ ਨਾ ਕਿ ਬਈ ਅੱਜ-ਕੱਲ੍ਹ ਤਾਂ ਪ੍ਰਾਈਵੇਟ ਜੋਬ ਕਰਕੇ ਕੋਈ ਫੇ ਫੇਇਦਾ ਹੀ ਨਹੀਂ ਐ ਆਪਣਾ ਗੌਰਮੈਂਟ ਜੋ ਵੀ ਐ ਵਧੀਆ ਕਿਉਂਕਿ ਉਹਦੇ ਚ ਪਤਾ ਕੀ ਐ ਇੱਕ ਵਾਰ ਮੈਨਤ ਹਾਰਡਵਰਕ ਕਰਨਾ ਪੈਂਦਾ ਆਪਣੀ ਲਾਈਫ ਕਰੀਅਰ ਬਣਾ ਲਈ ਗਮੈਂਟ ਜੋਬ ਚ ਪ੍ਰਾਈਵੇਟ ਜੋਬ ਚ ਆ ਜਾ ਜ ਤੱਕ ਬੰਦੇ ਕੋਲ ਕੋਈ ਆਪਣੀ ਸਕਿੱਲ ਅਪਗ੍ਰੇਡ ਨਹੀਂ ਹੋਏਗੀ ਕੋਈ ਇੱਕ ਪੱਕੀ ਸਕਿੱਲ ਨਹੀਂ ਹੋਏਗੀ। ਤਦ ਤੱਕ ਤੇ ਉਹਨੂੰ ਫੇਰ ਉਹਦੇ ਬੇਸ ਤੇ ਕੋਈ ਜੋਬ ਮਤਲਬ ਵਗੈਰਾ ਜਿਹੜੀ ਓਹਦੀ ਸੋ ਮਤਲਬ ਐਜੂਕੇਸ਼ਨ ਦੀ ਫੀਸ ਦੇ ਅਕੋਰਡਿੰਗ ਜਿਹੜੀ ਜੋਬ ਨ ਮਿਲ ਸਕਦੀ ਨਾ ਉਨੂੰ?
ਹਾਂ ਉਹੀ ਐ ਨਾ ਅੱਜ-ਕੱਲ ਕਿਵੇਂ ਇਨੀ ਇਜਲੀ ਤੇ ਗੌਰਮੈਂਟ ਜੋਬ ਤੇ ਮਿਲਦੀ ਨਹੀਂ ਹੈਗੀ ਹਨਾ। ਉਹਦੇ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਸਟੱਡੀ ਵੀ ਕਰਨੀ ਪੈਂਦੀ ਐ ਬਹੁਤ ਜ਼ਿਆਦਾ ਐਫਰਟਸ ਕਰਨੇ ਪੈਂਦੇ ਐ।
ਹ
ਫਿਰ ਹਾਰ ਕੇ ਇਨਸਾਨ ਏਈ ਏ ਪ੍ਰਾਈਵੇਟ ਜੋਬ ਈ ਕਰਦਾ ਐ। ਕਿ ਚਲੋ, ਕੁਛ ਤੇ ਅਰਨਿੰਗ ਹੋਏਗੀ ਹਨਾ।
ਹਾਂਜੀ ਹਾਂਜੀ ਬਿਲਕੁਲ ਅੱਜ ਕੱਲ੍ਹ ਤਾਂ ਇਹ ਵੀ ਹੈ ਨਾ ਪ੍ਰਾਈਵੇਟ ਜੋਬ ਵਗੈਰਾ ਮੰਨ ਲਓ ਕਿਸੇ ਬੰਦੇ ਦੀ ਐਜੂਕੇਸ਼ਨ ਵਧੀਆ ਨੀ ਗੀ। ਮੰਨ ਲਓ ਉਹਦੇ ਕੋਲ ਕੋਈ ਸਕਿੱਲ ਨੀ ਹੈ, ਮਤਲਬ ਦੇਖੋ ਪੁਰਾਣੇ ਟਾਈਮ ਤੇ ਤਾ ਹੁੰਦਾ ਸੀ ਕਿ ਬਈ ਆਪਣਾ ਡਿਗਰੀ ਦੀ ਵੈਲਿਊ ਹੁੰਦੀ ਸੀ। ਮੰਨ ਲਓ ਐਨੇ ਬੀਕੋਮ ਕਰ ਲਈ ਐ ਬੀ ਏ ਕੀਤੀ ਪੁਰਾਣੇ ਟਾਈਮ ਚ ਕਿਉਂਕਿ ਜ਼ਿਆਦਾਤਰ ਇਹੀ ਕਰਦੇ ਸੀ ਬੀਕੋਮ, ਬੀ ਏ ਵਗੈਰਾ। ਤੇ ਉਹਨਾਂ ਦੀ ਨਾ ਮਤਲਬ ਉ ਮਤਲਬ ਡਿਗਰੀ ਦੇ ਬੇਸ ਤੇ ਬੜੀ ਜਲਦੀ ਜੋਬ ਵਗੈਰਾ ਲੱਗ ਜਾਂਦੀ ਸੀ। ਕਿਉਂਕਿ ਪਹਿਲੇ ਡਿਗਰੀ ਦੀ ਵੈਲਿਊ ਹੁੰਦੀ ਸੀ ਮਤਲਬ ਇੰਨੇ ਬੰਦੇ ਦੇ ਪੜ੍ਹੇ ਲਿਖੇ ਹੁੰਦੇ ਨਹੀਂ ਸੀ। ਕਿਉਂਕਿ, ਅੱਧ ਤੋਂ ਜ਼ਿਆਦਾ ਤੇ ਗ਼ਰੀਬ ਲੋਕ ਸੀ ਪਹਿਲੇ, ਅੱਜ ਕੱਲ ਆਹ ਹੋ ਗਿਆ ਕੀ ਕੀ ਬਈ ਸਕਿੱਲ ਦੀ ਜ਼ਿਆਦਾ ਵੈਲਿਊ ਹੋ ਗਈ ਹੈ ਡਿਗਰੀ ਦੀ ਕੋਈ ਵੈਲਿਊ ਨਹੀਂ ਰਹੀ ਮੰਨ ਲਓ ਹੁਣ ਤੁਸੀਂ ਮੰਨ ਲਓ ਬੀ ਏ ਦੀ ਡਿਗਰੀ ਲੈ ਕੇ ਬੈਠੇ ਦੇ ਓ, ਜਦ ਤੱਕ-ਜਦ ਤੱਕ ਤੁਹਾਡੇ ਅੰਦਰ ਕੋਈ ਉਹਦੀ ਬੇਸ ਤੇ ਕੋਈ ਸਕਿੱਲ ਹੀ ਨਹੀਂ ਹੈ ਮੰਨਲਬ ਤੁਹਾਨੂੰ ਕੀ ਪੜ੍ਹਾਇਆ ਗਿਆ ਹੈ ਕੀ ਤੁਸੀਂ ਇਹਦੇ ਚ' ਕਿਸ ਸੀ ਸਕੀਲ ਮੰਨ ਲਓ ਬੀ ਸੀ ਏ ਲੈ ਲਓ। ਉਹਦੇ ਚ ਮੰਨ ਲਓ ਕਿੰਨੀ ਸਾਰੀ ਲੈਂਗੁਏਜ ਹੁੰਦੀ ਹੈ ਸੋਫਟਵੇਅਰ ਇੰਜੀਨੀਅਰਿੰਗ ਦੀਆਂ। ਟੀ ਪਲੱਸ ਪਲਸੀਸ ਸੀ ਲੈਂਗਵੀਜ, ਜਾਵਾ ਲੈਂਗਵੀਜ, ਪਾਈਥਨ ਲੈਂਗਵੀਜ, ਅਗਰ ਕੀ ਇੱਕ ਲੈਂਗਵੀਜ ਮਤਲਬ ਸਾਡੀ ਪੱਕੀ ਹੀ ਨੀ ਹੈ ਸਾਨੂੰ ਜੋ ਪੂਰੀ ਤਰ੍ਹਾਂ ਹੁੰਦੇ ਨਾ ਇੱਕ ਬੰਦੇ ਦੀ ਕੀ ਸਮਝੇ ਕੋਈ ਆਪਣੀ ਪਰਸਨਲ। ਕਿ ਬਈ ਮੈਨੂੰ ਇਹ ਚੀਜ਼ ਮੈਂ ਬੜਾ ਅੱਛਾ ਹੈਗਾ ਵਾ ਮਤਲਬ ਗੁੱਡ ਹੈਗਾ ਵਾ। ਤੇ ਬੰਦਾ ਉਹੀ ਅੱਜ ਕੱਲ੍ਹ ਨੌਕਰੀ ਚ ਵੀ ਉਹੀ ਵੇਖਦੇ ਨੇ ਮਤਲਬ ਪ੍ਰਾਈਵੇਟ ਜੋਬ ਵਾਲੇ ਤੇ ਖਾਸ ਕਰ। ਅਗਰ ਇੰਟਰਵਿਊ ਵਗੈਰਾ ਲੈਂਦੇ ਨੇ ਪੁੱਛਦੇ ਨੇ ਮਤਲਬ ਉਨਾ ਦੀ ਨਾ ਰਿਝਊਮੇ ਈ ਵੇਖਦੇ ਨੇ ਕਿ ਬਾਈ ਐਹ ਰਿਝੂ ਇਹ ਕੋਲ ਕਿਹੜੀ ਕਿੰਨਾ ਐ। ਇਹਦੇ ਕੋਲ ਕਿਹੜੀ ਸਕਿੱਲ ਹੈ ਜੇਕਰ ਕੋਈ ਉਹਦੇ ਕੋਲ ਸਕਿੱਲ ਨਹੀਂ ਹੈ ਫਿਰ ਉਹਨੂੰ ਉਹਦੇ ਐਜੂਕੇਸ਼ਨ ਦੇ ਬੇਸ ਤੇ ਜੋਬ ਮਿਲਦੀ ਨੇ ਨਾ ਕਿਉਂਕਿ ਦੇਖੋ
ਮਿਲਦੀ ਨੀ ਅੱਜ ਕੱਲ।
ਵੱਡੀ-ਵੱਡੀ ਯੂਨੀਵਰਸਿਟੀ ਹੁੰਦੀਆਂ ਐ। ਉਹਨਾਂ ਚ ਦੇਖੋ ਆਪਣਾ ਫੀਸ ਸਟਕਚਰ ਜਿਹੜਾ ਹੁੰਦਾ ਕਾਫੀ ਮਹਿੰਗਾ ਹੁੰਦਾ ਐ। ਤੇ ਉਦੋ ਦਾ ਫਿਰ ਫਾਇਦਾ ਨੀ ਹੈ ਨਾ। ਕਿ ਅਗਰ ਬੰਦੇ ਨੂੰ ਡਿਗਰੀ ਦੇ ਬੇਸ ਤੋਂ ਨੌਕਰੀ ਮਿਲ ਰਹੀ ਹੈ ਪੰਦਰਾਂ- ਵੀਹ ਹਜ਼ਾਰ ਰੁਪਏ ਦੀ ਤੇ ਉਹ ਬੰਦਾ ਕੀ ਕਰੇਗਾ ਦੇਖੋ ਫਿਰ ਪੜ੍ਹ ਕੇ।
ਉਹੀ ਗੱਲ ਹੈ ਨਾ ਫੇਰ ਬੰਦਾ ਤਾਂ ਇਹੀ ਸੋਚਦਾ ਨਾ ਇਨਾ ਪੜ੍ਹਿਆ ਲਿਖਿਆ ਵੀ ਹਾਂ ਤੇ ਫੇਰ ਵੀ ਪੰਦਰਾਂ -ਵੀਹ ਹਜ਼ਾਰ ਦੀ ਜੋਬ ਕਰ ਰਿਹਾ ਤੇ ਉਹਦਾ ਕੀ ਫਾਇਦਾ ਮੇਰੀ ਇੰਨੀ ਪੜ੍ਹਾਈ ਦਾ। ਹਨਾ। ਤੇ ਉਹਨੀ ਪੜ੍ਹਾਈ ਦਾ ਕੀ ਫਾਇਦਾ ਫੇਰ ਉਹ ਮਜਬੂਰੀ ਚ ਉਹਨੂੰ ਕਰ ਨੀ ਹੀ ਪੈਂਦੀ ਹੈ ਜਦ ਕੋਈ ਅੱਛੀ ਜੋਬ ਨੀ ਮਿਲਦੀ ਗੌਰਰਮੈਂਟ ਨਹੀਂ ਮਿਲਦੀ ਪ੍ਰਾਈਵੇਟ ਅੱਛੀ ਜੋਬ ਨਹੀਂ ਮਿਲਦੀ। ਉਹਨੂੰ ਫੇਰ ਛੋਟੀ ਜੋਬ ਕਰਨੀ ਹੀ ਪੈਂਦੀ ਹੈ ਆਪਣੀ ਮਜ਼ਬੂਰੀ ਦੇ ਵਿੱਚ ਹਨਾ। ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਵਿਦਊਟ ਜੋਬ, ਕੋਈ ਗੁਜ਼ਾਰਾ ਹੀ ਨਹੀਂ ਹੈ ਨਾ। ਗੱਲ ਤਾਂ ਇਹ ਵੀ ਐ, ਹੈਨਾ।
ਹਾਂਜੀ ਔਰ ਆਪਣਾ ਇਹ ਵੀ ਹੈ ਨਾ ਕਿ ਵੀ ਕੁਛ ਸਰਕਾਰੀ ਜਿਹੜੀ ਨੌਕਰੀ ਹੁੰਦੀਆਂ ਹੈ ਉਹ ਵੀ ਮੰਨ ਲਓ ਮਿਨੀਮਮ ਬੰਦੇ ਕਰ ਪਾਉਦੇ ਐ। ਕੁਆਲੀਫਾਈ, ਔਰ ਉਹਦਾ ਵੀ ਏਹੀ ਓ ਫਾਇਦਾ ਕਿ ਬਈ ਅਗਰ ਮੰਨ ਲਓ ਇੱਕ ਵਾਰ ਲੱਗ ਗਈ ਹੋ ਸਰਕਾਰੀ ਜੋਬੜੀ ਸਰਕਾਰੀ ਜੋਬ ਤੇ ਫੇਰ ਬੰਦਾ ਮੰਨ ਲਓ ਇੱਕ ਟਾਈਮ ਤੇ ਨਾ ਫਰੀ ਜਿਆ ਹੀ ਹੋ ਜਾਂਦਾ ਕਿ ਬਈ ਹਾਂ ਹੁਣ ਤਾਂ ਮੇਰੀ ਪੱਕੀ ਜੋਬ ਹੈ ਮੈਂ ਤ ਰਟਰ ਵੀ ਨੀ ਹੋ ਸਕਦਾ ਮਤਲਬ, ਮੈਨੂੰ ਕੱਢ ਵੀ ਨੀ ਸਕਦੇ ਬਾਹਰ ਤੇ ਕਿਉਂਕਿ ਪ੍ਰਾਈਵੇਟ ਜੋਬ ਚ ਏ ਉਦਾ ਤਾਡੇ ਕੋਲ ਮੰਨ ਲਓ ਕੋਈ ਗਲਤੀ ਹੋ ਗਈ ਹੈ ਤਾਡੇ ਕੋਲ ਕੰਮ ਸਹੀ ਤਰ੍ਹਾਂ ਨਹੀਂ ਹੋ ਰਿਹਾ ਤੁਹਾਨੂੰ ਉਹ ਕਰ ਦੇਣਗੇ ਪਾਇਰ ਕਰ ਦਿੰਗੇ ਉਧਰੋਂ
ਕਰ ਦਿੰਦੇ ਸ
ਬਿਲਕੁਲ ਜੀ ਬਿਲਕੁਲ ਆਪਣਾ ਗੌਰਰਮੈਂਟ ਜੋਬ ਇਹ ਹੈ, ਕਿ ਬਈ ਜਦ ਤੱਕ ਮੰਨ ਲਓ ਥੋੜਾ ਬਹੁਤਾ ਕੰਮ ਕਰਨਾ ਹੁੰਦਾ, ਬੈਠਣ ਦਾ ਅੰਦਰ ਮਤਲਬ ਆਪਣੇ ਇੰਪਲੋਇਜ਼ ਵਗੈਰਾ ਵੀ ਹੁੰਦੇ ਆ ਕਈਆਂ ਕੋਲ ਉਹਨਾਂ ਕੋ ਕੰਮ ਕਰਾਉਂਦੇ ਆ, ਆਪਣਾ ਕਈ ਵਾਰ ਹੋਲੀਡੇ ਵਗੈਰਾ ਵੀ ਮਿਲ ਜਾਂਦੀਆਂ ਤੇ ਜਿਹੜਾ ਕੰਮ ਨਾ ਗੋਰਮੈਂਟ ਜੋਬ ਤੇ ਆ ਕੇ ਘੱਟ ਵੀ ਹੋ ਜਾਂਦਾ ਹੈ, ਔਰ ਆਪਣਾ ਇਹ ਵੀ ਬੈਨੀਫਿਟ ਐ ਕਿ ਬਈ ਮੰਨ ਲਓ ਬੰਦਾ ਰਿਟਾਇਰ ਹੋ ਗਿਆ ਆਪਣਾ ਪੂਰਾ ਵਰਕ ਦੇ ਅਕੋਰਡਿੰਗ ਤੇ ਉਹਨੂੰ ਉਸਦੀ ਬੇਸ ਤੇ ਆਪਣਾ ਮੇਰੇ ਖਿਆਲ ਪੈਨਸ਼ਨ ਵਗੈਰਾ ਵੀ ਮਿਲਦੀ ਐ।
ਅੱਛਾ-ਅੱਛਾ, ਹਾਂਜੀ। ਰਿਟਾਇਰਮੈਂਟ
ਬਿਲਕੁਲ-ਬਿਲਕੁਲ, ਹਾਂਜੀ ਜੀ ਗਵਰਮੈਂਟ ਜੋਬ ਦਾ ਕਈ ਫਾਇਦਾ ਨਾ ਫ਼ਿਰ
ਹਾਂਜੀ, ਪ੍ਰਾਈਵੇਟ ਦੇ ਤੁਸੀਂ ਦਸ ਸਾਲ ਜੋਬ ਕਰ ਲੋ ਉੱਥੋਂ ਕੁਛ ਵੀ ਨੀ ਮਿਲਣਾ ਹਨਾ? ਉਹਨਾਂ ਨੇ ਕੰਟੀਨਿਊ ਦਸ ਸਾਲ ਜੋਬ ਕਰ ਲਈਏ।
ਔਰ ਆਪਣਾ ਹਾਂਜੀ-ਹਾਂਜੀ, ਅੱਜ-ਕੱਲ੍ਹ ਤਾਂ ਇਹ ਵੀ ਰੂਲ ਹੋ ਗਿਆ ਨਾ ਮੰਨ ਲਓ ਕੋਈ ਮੈਰਿਜ ਵਾਲਾ ਪਰਸਨ ਹੁੰਦਾ ਐ ਅਤੇ ਉਹਨੇ ਕਿਹਾ ਬਈ ਪੁੱਛਦੇ ਆ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੁਸੀਂ ਕੀ ਕੰਮ ਕਰਦੇ ਹੋ? ਉਹਨੇ ਕਿਹਾ ਤਾਂ ਵੀ ਮੈਂ ਇਸ ਪ੍ਰਾਈਵੇਟ ਕੰਪਨੀ 'ਚ ਇੰਨੀ ਦਾ ਇੰਨੇ ਦਾ ਇੰਪਲੋਏ ਹੈਗਾ ਵਾ। ਤੇ ਉਹ ਮਤਲਬ ਫਿਰ ਸਭ ਕੁੱਝ ਪੁੱਛਦੇ ਆ, ਅਗਰ ਉਹਨੇ ਇਹ ਕਹਿਤਾ ਨਾ ਕਿ ਮੇਰੀ ਗਵਰਮੈਂਟ ਜੋਬ ਹੈਗੀ ਆ ਤੇ ਉਹ ਸੋਚਦੇ ਆ ਬਈ ਹਾਂ ਗੌਰਮੈਂਟ ਜੋਬ ਐ ਤੇ ਪੱਕਾ ਹੈਗਾ ਮ ਲਾਈਫ ਸੈੱਟ ਹੈਗੀ ਹੈ, ਇਹਦੀ ਚਲੋ-ਚਲੋ ਰਿਸ਼ਤਾ ਕਰ ਦੋ ਇਹ ਕਰ ਦੋ ਉਹ ਕਰਦੇ ਅੱਜ-ਕੱਲ, ਤਾਂ ਇਹੀ ਹੋ ਰਿਹਾ ਨਾ ਮਤਲਬ ਗੌਰਮੈਂਟ ਜੋਬ ਦਾ ਜੋ ਹੈ ਕੁਛ ਜ਼ਿਆਦਾ ਬੈਨੀਫਿਟਸ ਵਗੈਰਾ ਹੈਗੇ ਨੇ ਰ ਦੇਖੋ ਹਾਰਡ ਵਰਕ ਇੱਕ ਵਾਰ ਲਾਈਫ ਬੰਦੇ ਨੂੰ ਕਰਨਾ ਪੈਂਦਾ ਗਵਰਮੈਂਟ ਜੋਬ 'ਚ ਔਰ, ਇਹਦੇ ਨਾਲ ਵੀ ਆਹੀ ਹੈਗੀ ਗੌਰਰਮੈਂਟ ਦੇ ਰੂਲਸ ਵਗੈਰਾ ਵੀ ਉਹਦੇ ਨਾਲ ਲਾ ਜਾਂਦਾ ਗ ਗੌਰਰਮੈਂਟ ਦੀ ਜਿਹੜੀ
ਨਹੀਂ ਐ। ਇਨੀ ਏਜ ਗਰਮੈਂਟ ਜੋਬ ਐਨੀ ਈਜ਼ਲੀ ਨਹੀਂ ਲੱਗਦੀ। ਤੇ ਟਾਈਮ ਲੱਗਦਾ ਉਹਨੂੰ ਬਹੁਤ ਜ਼ਿਆਦਾ ਐਫਰਟ ਕਰਨੇ ਪੈਂਦੇ ਆ ਹਰ ਕਿਸੇ ਕੋਈ ਪੜ੍ਹ ਲਿਖ ਕੇ ਵੀ ਘਰ ਬੈਠਾ ਹੋਇਆ ਹੈ, ਨਹੀਂ ਜੋ ਔਰ ਜੋਬ ਉਹਦੀ ਮ ਲੱਗ ਹੀ ਨਹੀਂ ਸਕਦੀ ਹਨਾ ਕਿ ਕਈ ਲੋਕ ਸਿਰਫ ਆਪਣਿਆਂ ਆਂ ਨੂੰ ਹੀ ਪ੍ਰੈ ਪਰ ਕਰਦੇ ਨੇ ਇਹ ਵੀ ਦੇਖਿਆ ਹੋਣੇ ਤੁਸੀਂ ਹਨਾ ਆਪਣੀ ਫੈਮਿਲੀ ਨੂੰ ਆਪਣਿਆਂ ਨੂੰ ਪ੍ਰੇ ਫਰ ਕਰਦੇ ਨੇ ਉਹਨਾਂ ਨੂੰ ਹੀ ਜੋਬ ਮਿਲਦੀ ਹੈ। ਗਵਰਮੈਂਟ ਜੋਬ ਜ਼ਿਆਦਾਤਰ
ਬਿਲਕੁਲ-ਬਿਲਕੁਲ, ਹੋਰ ਇੱਕ ਆਪਣਾ ਵੀ ਹੈਗਾ ਨਾ ਕਿ ਬ ਗੌਰਰਮੈਂਟ ਜੋਬ ਚ ਮੰਨ ਲਓ ਇੱਕ ਸੈਲਰੀ ਜਿਹੜੀ ਹੈ, ਉਹ ਲੱਗਦੇ ਨਾਲ ਹੀ ਮੇਰੇ ਖਿਆਲ ਐਜੂਕੇਸ਼ਨ ਦੀ ਜਿਹੜੀ ਫੀਸ ਸਟਰਕਚਰ ਹੁੰਦੀ ਹੈ, ਉਸ ਤੋਂ ਤਾਂ ਮਤਲਬ ਵਧੀਆ ਹੀ ਹੁੰਦੀ ਹੈ। ਕਿ ਬਈ ਹਾਂ ਇਹਦੀ ਸੈਲਰੀ ਵੀ ਵਧੀਆ ਘਰ ਪਰਿਵਾਰ ਵੀ ਵਧੀਆ 'ਚ ਸਾਂਭ ਲੂ ਗਾ ਇਹ ਵੀ ਹੁੰਦਾ, ਆਪਣਾ ਗਮੈਂਟ ਜੋਬ 'ਚ ਬਿਲਕੁਲ, ਬਿਲਕੁਲ ਔਰ, ਇਹ ਵੀ ਉਹਦੇ ਨਾਲ ਜਿਹੜੀ ਗੌਰਮੈਂਟ ਦੀ ਨੇਮ ਪਲੇਟ ਜਿਹੜੀ ਹੁੰਦੀ ਆ, ਉਹ ਵੀ ਇੱਕ ਐਡ ਹੋ ਜਾਂਦੀ ਆ ਨਾ ਗਰਮੈਂਟ ਦਾ ਬੰਦਾ ਉਹਦੀ ਇੱਕ ਬੜੀ ਹੁੰਦੇ ਕਿ ਵੀ ਇਹ ਗੌਰਮੈਂਟ ਦਾ ਬੰਦਾ ਹੈਗਾ।
ਫਿਰਿਆ ਵੀ ਤੇ ਹੈ ਨਾ ਉਹ ਹੁਣ ਅਸੀਂ ਅਗਰ ਪ੍ਰਾਈਵੇਟ ਹੀ ਛੁੱਟੀ ਲੈਂਦੇ ਹਾਂ ਲੀਵ ਲੈਨੇ ਹਾਂ ਤੇ ਸਾਡੇ ਉਹ ਕਟੀਦੀਆਂ ਨੇ ਹਨਾ, ਘੱਟ ਹੋ ਜਾਂਦੀਆਂ ਨੇ ਬਟ ਉਹ ਜਿਹੜਾ ਅਸੀਂ ਗੌਰਰਮੈਂਟ ਜੋਬ ਚ ਲੈੇਨੇ ਆ, ਕਿੰਨੀ ਵੀ ਛੁਟੀ ਲੈ ਲਓ ਬਿਮਾਰੀ ਦੀ ਲੈ ਲਓ ਕੋਈ ਵੀ ਪ੍ਰੋਬਲਮ ਹੋਏ ਕੁਛ ਛੁੱਟੀ ਕੱਟਦੀ ਨੀ ਹੈ, ਇਹ ਵੀ- ਇਹ ਵੀ ਹੈ ਹਨਾ। ਪ੍ਰੋਫਿਟ ਤਾਂ ਬਹੁਤ ਤਾਂ ਗੌਰਮੈਂਟ ਜੋਬ ਦਾ ਬਟ ਹਰ ਕਿਸੇ ਦੀ ਨਹੀਂ ਲੱਗਦੀ ਹੈਗੀ ਹਨਾ।
ਹਾਂਜੀ ਜ ਨਹੀਂ ਉਹ ਕੁਛ ਪ੍ਰੋਫਿਟਸ ਵੀ ਕੁਛ ਦੇਖੋ ਕੁਛ ਫ਼ਾਇਦੇ ਵੀ ਨੇ, ਕੁਛ ਨੁਕਸਾਨ ਵੀ ਨੇ, ਦੇਖੋ ਹੁਣ ਆਪਣਾ ਅਗਰ ਮੇਰੇ ਕੋਲ ਪ੍ਰਾਈਵੇਟ ਜੋਬ ਕਰਨੀ ਤੇ ਮੇਰੇ ਕੋਲ ਇੱਕ ਸਕਿੱਲ ਪੱਕੀ ਹੋਏਗੀ, ਤੇ ਮੈਂ ਉਹਦੇ ਤੋਂ ਉਹਦੇ ਥਰੂ ਬਹੁਤ ਵਧੀਆ ਇਨਕਮ ਅਨ ਆਪਣੀ ਸੈਲਰੀ ਅਰਨ ਕਰ ਸਕਦਾ ਵਾਂ।
ਜੀ-ਜੀ।
ਮੰਨ ਲਓ ਹੁਣ ਮੈਂ ਕਿਸੇ ਲੈਂਗਏਜ ਵਿੱਚ ਜਾਂ ਕਿਸੇ ਆਪਣਾ ਕੁਛ ਵੀਚ ਮੈਂ ਮੰਨ ਲਓ ਮੇਰੀ ਪੱਕੀ ਹੈਗੀ ਬਹੁਤ ਤੇ ਮੈਨੂੰ ਲੱਗਦੇ ਨਾਲ ਹੀ ਮੇਰੇ ਖਿਆਲ ਮਤਬ ਹਾਈ ਲੀ ਪੈਕੇਜ ਮਿਲ ਸਕਦਾ ਹੈ। ਉਹਦੇ ਆ ਬੈਨੀਫਿਟਸ ਨੇ
ਅੱਛਾ ਇਹ ਵੀ ਸਹੀ ਹੈ, ਹੂੰ ਉਹਦੇ ਵਾਸਤੇ ਤੁਹਾਨੂੰ ਬਿਲਕੁਲ ਬਿਲਕੁਲ ਹੀ ਪ੍ਰੋਪਰ ਅੱਛੀ ਸਟੱਡੀ ਕਰਨੀ ਪਏਗੀ। ਗ੍ਰੈਜੂਏਸ਼ਨ ਕੰਪਲੀਟ ਕਰਨੀ ਪਏਗੀ। ਬਹੁਤ ਸਾਰੀ ਡਿਗਰੀਜ਼ ਲੈਣੀ ਪਏਗੀ ਹਨਾ। ਤਾਂ ਜਾ ਕੇ ਅੱਛੀ ਪ੍ਰੋਫਾਈਲ ਲੱਗਦੀ ਹੈ, ਗਰਮੈਂਟ ਜੋਬ ਵਿਚ।
ਹਾਂਜੀ-ਹਾਂਜੀ ਹੋਰ ਮੇਰੇ ਖਿਆਲ 'ਤੇ ਵੈਸੇ ਪ੍ਰਾਈਵੇਟ ਜੋਬ ਕਰਕੇ ਹੀ ਫਾਇਦਾ ਦੇਖੋ, ਇਹਦੇ 'ਚ ਹੈ ਕਿ ਬਈ ਆਪਣੀ ਜਿਹੜੀ ਸੈਲਰੀ ਹੈਗੀ ਆ, ਜਾਂ ਸਿਕਸ ਮੰਥ, ਜਾਂ ਇੱਕ ਸਾਲ 'ਚ ਮੇਰੇ ਖਿਆਲ ਵੱਧ ਜਾਂਦੀ ਹੈ। ਅਗਰ ਆਪਾਂ ਕੰਮ ਵਧੀਆ ਕਰਦੇ ਰਹੀਏ ਨਾ।
ਹਾਂਜੀ- ਹਾਂਜੀ।
ਹਾਂਜੀ ਬਿਲਕੁਲ ਔਰ ਗੌਰਮੈਂਟ ਜੋਬ 'ਚ ਇਹ ਕਿ ਬਈ ਤੇਰੀ ਸੈਲਰੀ ਆਪਣਾ ਜਾਂ ਦੋ ਸਾਲ ਚ ਵੱਧੇਗੀ ਜਾਂ ਪੰਜ ਸਾਲ ਚ ਇਕ ਵਾਰ ਵੱਧੇਗੀ। ਔਰ ਉਹ ਉਹਦੇ ਬੇਸ ਤੇ ਮੇਰੇ ਖਿਆਲ ਅੱਧੀ ਤੋਂ ਜ਼ਿਆਦਾ ਹੀ ਵਧਦੀ ਹੈ ਮ ਮੰਨ ਲਓ ਹੁਣ ਮੇਰੀ ਸੈਲਰੀ ਗਵਰਮੈਂਟ ਜੋਬ ਚ ਹੈਗੀ ਹੈ। ਪੰਜਾਹ ਹਜ਼ਾਰ ਰੁਪਏ ਤੇ ਉਹ ਮੰਨ ਲਓ ਪੰਜ ਸਾਲ ਬਾਅਦ ਦਸ- ਪੰਦਰਾਂ ਹਜ਼ਾਰ ਰੁਪਏ ਵੀਹ ਹਜ਼ਾਰ ਰੁਪਏ ਵਧਾ ਦੇਣਗੇ।
ਗਵਰਨਮੈਂਟ ਦਾ ਇਹ ਨੁਕਸਾਨ ਵੀ ਹੈਗਾ, ਕਿਉਂਕਿ ਗਵਰਨਮੈਂਟ ਕਾਫ਼ੀ ਸਮਾਂ ਲੈਂਦੀ ਹੈ। ਪੂਰਾ ਚੇਕ ਵਗੈਰਾ ਕਰਦੀ ਹੈਗੀ ਕਿ ਇਹ ਸਹੀ ਤਰ੍ਹਾਂ ਕੰਮ ਕਰਦਾ ਹੈ ਵੀ ਹੈਗਾ, ਪਿਛਲਾ ਰਿਕਾਰਡ ਕੀ ਰਿਹਾ ਹੈ।
ਹਾਂਜੀ।
ਹਾਂਜੀ-ਹਾਂਜੀ।
ਉਹੀ ਗੱਲ ਹੈ ਨਾ, ਫੇਰ ਓ ਇਸ ਤੋਂ ਅੱਛਾ ਬੈਠੋ ਤੇ ਫੇਰ ਅਸੀਂ ਪਾਗਲ। ਸਾਡੇ ਉਹ ਜਿਆਦਾ ਬੈਟਰ ਹੈ, ਹਨਾ।
ਨਹੀਂ, ਮੇਰੇ ਇੱਕ ਹਾਂਜੀ- ਹਾਂਜੀ ਮੇਰੇ ਇਕ ਨੋਨ ਚ ਪਰਸਨ ਹੈਗਾ ਸੀ ਨੀ, ਮਤਲਬ ਕੁਛ ਉਹ ਮਤਲਬ ਮੈਂਬਰ ਹੀ ਸੀ, ਫੈਮਲੀ ਮੈਂਬਰਸ। ਫੇਰ ਮੇਰੇ ਖ਼ਿਆਲ ਆਪਣਾ ਸੀ ਏ ਦੀ ਪੜਾਈ ਕਰ ਰਿਹਾ ਸੀ, ਉਹ। ਉਹ ਵੀ ਕਾਫ਼ੀ ਮਤਲਬ ਹਾਡ, ਹਾਡ ਪੜਾਈ ਹੈਗੀ ਹੈ। ਹਾਰਡ ਮਤਲਬ ਹੈਗੀ ਐਂ। ਡਿਗਰੀ ਮੰਨ ਲਓ, ਮੇਰੇ ਖਿਆਲ ਨਾਲ ਫਸਟ ਟਾਈਮ ਚ ਵੀ ਫੇਲ ਹੋ ਗਿਆ ਸੀ, ਸੈਕੰਡ ਵੀ ਫੇਲ ਹੋ ਗਿਆ ਸੀ। ਮੇਰੇ, ਮੇਰੇ ਮੇਰੇ ਖਿਆਲ ਉਹਨੇ ਆਪਣਾ ਸਿਕਸ ਸੈਵਨ ਅਟੈਮਪਟ ਚ ਸੀ ਐ ਕੀਤੀ ਸੀ। ਮੰਨ ਲਓ ਹੁਣ ਉਹ ਵੀ ਗੌਰਮੈਂਟ ਜੋਬ ਵਗੈਰਾ ਵਿਚ। ਕੀ ਹਾਂਜੀ ਕਿਉਂਕਿ ਬਹੁਤ ਹਾਰਡ ਪੜਾਈ ਹੁੰਦੀ ਹੈ। ਇੱਕ ਵਾਰ ਤਾਂ ਦੇਖੋ ਨਿਕਲਦੀ ਨਹੀਂ। ਜਿਸ ਦੀ ਨਿਕਲ ਜਾਂਦੀ ਹੈ, ਉਹ ਤਾਂ ਫੇਰ ਵਿਰਲਾ ਹੀ ਬੰਦਾ ਹੁੰਦਾ ਹੈ। ਮੰਨ ਲਓ, ਉਹ ਕੁਝ ਜਿਆਦਾ ਹੀ- ਸਟਡੀ ਜਿਹੜਾ ਜਿਹਨੂੰ ਜਿਹਦਾ ਮਾਇੰਡ ਬੜਾ ਹਾਰਡ ਮਤਲਬ ਬੜਾ ਵਧੀਆ ਹੁੰਦਾ ਨਾ ਜਿਹਦਾ ਮਾਇੰਡ। ਆਪਣੇ ਮਾਇੰਡ ਦੀ ਪਾਵਰ ਵਿਲ ਪਾਵਰ ਜਿਹੜੀ ਬਹੁਤ ਸਟਰੋਂਗ ਹੁੰ ਮੰਨ ਲਓ, ਇੱਕ ਵਾਰ ਪੜ੍ਹਨ ਜਾਂ ਯਾਦ ਕਰਨ ਨਾਲ ਹੀ ਉਸ ਨੂੰ ਸਭ ਕੁਝ ਯਾਦ ਹੋ ਜਾਂਦਾ ਹੈ।
ਹਾਂਜੀ, ਹਾਂਜੀ!
ਹੁਣ ਮੇਰਾ ਜਿਹੜਾ ਨੋਨ ਦਾ ਸੀ ਉਹ ਮਤਲਬ ਠੀਕ ਠੀਕ ਸੀ ਉਹਨੇ ਮਤਲਬ ਆਪਣਾ ਅ ਉਸ ਨੇ ਟਵੈਲਵਥ ਤੋਂ ਬਾਅਦ ਕਿੰਨੀ ਸ਼ੁਰੂ ਕੀਤੀ ਸੀ ਏ ਦੀ ਪੜ੍ਹਾਈ ਤੇ ਉਹਦੇ ਚਾਰ-ਪੰਜ ਟੈਮ ਟਰਾਈ ਕੀਤੀ, ਪਰ ਉਸ ਨੂੰ ਸਮਝ ਨਹੀਂ ਲੱਗੀ। ਕਿਵੇਂ ਕਰਨੇ ਨੇ ਕਿਵੇਂ ਕਰਨੇ ਨੇ ਸੈਵਥ ਏਡਥ ਏਥੇਵੇਂਥ ਵਿਚ ਉਹਨੇ ਇਕ ਆਪਣਾ ਮੇਨਜ਼ ਕੀਤਾ ਫਿਰ ਉਹਨੇ ਆਪਣਾ ਅਕਾਊਂਟਸ ਦੀ ਟਾ ਉਹ ਜਿਹੜੀ ਹੁੰਦੀ ਹੈ। ਆਪਣੇ ਮੇਨ ਪੇਪਰ ਉਹਦੇ ਸੀ ਏ ਦੇ ਉਹ ਕੁਆਲੀਫਾਈ ਕੀਤੇ। ਤੇ ਕਿੱਧਰ ਜਾ ਕੇ ਉਹ ਲੱਗਿਆ ਉਹਦਾ ਪੈਕਜ ਵੀ ਮੰਨ ਲਓ ਹੁਣ ਮਤਲਬ। ਕਾਫ਼ੀ, ਮਤਲਬ ਉਹ ਬਹੁਤ ਵਧੀਆ ਜਿਹੜਾ ਨਾ ਆਪਣਾ ਅਰਨ ਕਰ ਰਿਹਾ। ਮੰਨ ਲਓ, ਇੱਕ ਵਾਰ ਚ ਇੱਕ ਵਾਰੀ ਮਿਹਨਤ ਕਰਨੀ ਪਏਗੀ, ਮੇਰੇ ਖਿਆਲ ਨਾਲ ਚਾਹੀਦੀ ਹੈ ਤਾਂ ਗਵਰਮੈਂਟ ਜੋਬ ਵਿੱਚ
ਹਾਂ, ਇਹੀ ਗੱਲ ਹੈ ਨਾ ਹਾਰਡ ਵਰਕਿੰਗ ਆ ਬਹੁਤ ਜਿਆਦਾ ਹਾਰਡ ਵਰਕਿੰਗ ਆ।
ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ।
ਕੋਈ ਗੱਲ ਨਹੀਂ ਚਲੋ ਕੋਈ ਨਹੀਂ, ਦੇਖਦੇ ਹਾਂ ਹੁਣ ਸਾਡੇ ਬੱਚੇ ਕਿੱਥੇ ਜਾਂਦੇ ਨੇ ਗੌਰਮੈਂਟ ਵਿੱਚ ਜਾਂਦੇ ਨੇ ਪ੍ਰਾਈਵੇਟ ਵਿੱਚ ਜਾਂਦੇ ਨੇ ਕੋਸ਼ਿਸ਼
ਹਾਂਜੀ ਮੈਂ ਵੀ ਆਪਣਾ ਤੁਹਾਡੇ ਤੋਂ ਹੀ ਥੋੜ੍ਹਾ ਗਾਈਡੈਂਸ ਲੈਣੀ ਸੀ ਨਾ, ਮੈਂ ਕਿਹਾ ਮਤਲਬ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਹੋਏ। ਪ੍ਰਾਈਵੇਟ ਗੌਰਮੈਂਟ ਜੋਬ ਦੇ ਫਾਇਦੇ ਹਾਂਜੀ, ਚਲੋ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ ਜੀ!
ਜੀ